ਹੈਲੋ
ਹੈਲੋ
ਹੈਲੋ ਹਾਂਜੀ
ਹਾਂਜੀ ਸਤਿ ਸ੍ਰੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਮੈਂ ਠੀਕ ਆ
ਹਾਂ ਹਾਂ ਬਸ ਮੈਂ ਵੀ ਠੀਕ ਹੋਰ ਕੀ ਕਰ ਰਹੇ ਸੀ
ਬਸ ਕੁਛ ਨਹੀਂ ਲੇਟੀ ਦੀ ਸੀ ਲੰਚ ਦਾ ਟਾਈਮ ਹੋ ਗਿਆ ਏ ਨਾਲੇ ਮੈਂ ਨਾ ਓਹ ਆਪਣੇ ਸਿਸਟਰ ਨੂੰ ਸਕੂਲ ਤੋਂ ਲੈਣ ਜਾਂਨੀ ਹਾਂ ਸਿਰ ਪੀੜ ਹੋਣ ਲੱਗ ਗਿਆ ਇੰਨੀ ਧੁੱਪ ਸੀ
ਅੱਛਾ ਅੱਛਾ ਅੱਛਾ ਲੰਚ ਬਣ ਗਿਆ
ਲੰਚ ਹਾਂ ਬਸ ਮੰਮਾ ਨੀਚੇ ਬਣਾ ਰਹੇ ਨੇ
ਅੱਛਾ ਅੱਛਾ ਅੱਛਾ ਠੀਕ ਏ ਹਾਂ ਧੁੱਪ ਤੇ ਬਹੁਤ ਹੈ ਗਰਮੀ ਬਹੁਤ ਹੋ ਗਈ ਹੈ ਨਾ ਦੋ ਚਾਰ ਦਿਨ ਤੋਂ ਜ਼ਿਆਦਾ ਗਰਮੀ ਹੋ ਗਈ ਹੈ
ਹਾਂਜੀ ਬਹੁਤ ਜ਼ਿਆਦਾ ਗਰਮੀ ਆਂ ਹੈ ਉਪਰੋਂ ਇੰਨੀ ਖਰਾਬ ਹੋ ਗਈ ਹੈ ਇੰਨੀ ਖਰਾਬ
ਖਰਾਬ ਕਾਲ ਵੀ ਮੈਂ ਤੇ ਆਪ ਟੈਨਿੰਗੰ ਐਨੀ ਹੋ ਗਈ ਹੈ ਕਿਉਂ ਕਿ ਮੈਂ ਵੀ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਹਾਂ ਸਕੂਲੋਂ ਇਹ ਹੁਣ ਇੱਕ ਵਜੇ ਜਾਵਾਂਗੀ ਮੈਂ ਲੈਣ ਆ ਨੂੰ ਤੇ ਸਕੂਲ ਦੂਰ ਵੀ ਬੜੇ ਇਹ ਜਿੰਨਾ ਮਰਜ਼ੀ ਅੱਛਾ ਤੁਸੀਂ ਕਵਰ ਕਰ ਲੋ ਫੇਸ ਤੇ ਤੁਸੀਂ ਚੱਲ ਪੱਟਾ ਜਿਵੇਂ ਅਸੀਂ ਬਣ ਜਾਂਦੇ ਹਾਂ, ਪਰ ਫੇਰ ਵੀ ਅੱਛਾ ਹੱਥ-ਹੱਥ ਉਸ ਤੋਂ ਕਲੇ ਤੇ ਸਮਝ ਨੀ ਆਉਂਦਾ ਇਨੀ ਟੈਨਿੰਗ ਮੈਂ ਤੇ ਆਪ ਪਰੇਸ਼ਾਨ ਹੋ ਗਈ ਆਂ ਕੀ ਸਕਿੰਨ ਕੇਅਰ ਕਰੇ ਬੰਦਾ ਉਹ ਉਓਦੇ ਤੋਂ ਦੇਖਦੀ ਰਹਿੰਦੀ ਹਾਂ ਯੂਟਿਊਬ ਤੋਂ ਕੁਛ ਦਿਖਦਾ ਹੈ ਤੇ ਉਹ ਬਣਾ ਲੈਂਦੀ ਆ ਹਾਂ, ਬਸ ਉਹ ਲਗਾਂਦੀ ਆਾਂ ਤੇ ਦੋ-ਚਾਰ ਦਿਨ ਤੇ ਫੇਸ ਸਹੀ ਲੱਗਦਾ ਜੇ ਅੱਛਾ ਰੋਜ਼-ਰੋਜ਼ ਨਾ ਟਾਈਮ ਵੀ ਨੀ ਹੁੰਦਾ ਕੀ ਅਸੀਂ ਲਗਾਈਏ ਹਾਂ ਤੇ ਉਹਹੀ ਫੇਰ ਮੇਰਾ ਮਨ ਨੀ ਕਰਦਾ ਨਾ ਮਾਰਕੀਟ ਦੇ ਪ੍ਰੋਡਕਟ ਖਰੀਦਣ ਦੇ ਕੈਮੀਕਲ ਹੁੰਦਾ ਹੈ ਤੇ ਫੇਰ ਤੇ ਮੈਂ ਤੇ ਘਰ
ਤੇ ਸਨਸਕਰੀਨ ਵੀ ਜਿੰਨੀ ਮਰਜ਼ੀ ਜੇ ਲਗਾ ਲੋ ਕੋਈ ਉਹ ਤੇ ਸਿਰਫ ਮੋ-ਮਾਇਆ ਹੈਗੀ ਇਹ ਇਕ ਤਰ੍ਹਾਂ ਦਾ ਮੋਸਚਰਾਈਜ਼ਰ ਹੀ ਉਹ। ਕੁਛ ਕੰਮ ਨੀ ਕਰਦੀ ਸਨਸਕ੍ਰਰੀਨ
ਨਹੀਂ, ਇਸ ਤੋਂ ਬੈਟਰ ਹੈ ਨਾ ਕਿ ਮੈਂ ਇਹ ਤੇ ਦੱਸ ਰਹੀ ਹਾਂ ਕਿ ਮੈਂ ਇਹ ਨਾ ਕੈਮੀਕਲ ਯੂਜ ਨੀ ਕਰਨਾ ਚਾਹੁੰਦੀ, ਮੈਂ ਤੇ ਕੀ ਕਰਦੀ ਹਾਂ, ਦੇਖਿਆ ਚ ਮੈਂ ਯੂਟਿਊਬ ਤੇ ਹੋਏ ਨੇ ਪਰ ਮੈਂ ਕੀਤਾ ਅਗਰ ਤੁਸੀਂ ਰੈਗੂਲਰ ਲਗਾਦੇ ਨਾ ਫੇਸ ਤੇ ਥੋੜਾ ਜਿਹਾ ਫਰਕ ਤੇ ਪੈਂਦਾ ਜਿਵੇਂ ਉਹ ਨ ਆਉਂਦੀ ਮਸੂਰ ਦੀ ਦਾਲ ਹੁੰਦੀ ਜਿਹੜੀ ਰੈਡ ਵਾਲੀ। ਸਮਝ ਗਏ, ਮੈਂ ਉਹ ਦਾਲ ਦਾ ਪਾਊਡਰ ਬਣਾ ਲੈਂਦੀ ਹਾਂ ਤੇ ਉਹਨੂੰ ਛਾਣ ਲੈਂਦੀ ਹਾਂ, ਬਿਲਕੁਲ ਮਹੀਨ ਪਾਊਡਰ ਬਣਾ ਲਿਆ ਫਿਚਰ ਤੇ ਉਹਨੂੰ ਛਾਣ ਲਿਆ ਛਛਨੀ ਨਾਲ ਕਿ ਬਰੀਕ ਪਾਊਡਰ ਥੋੜਾ ਰਹਿ ਜੇ ਉਹਦੇ ਚਾਵਲ ਦਾ ਆਟਾ ਪਾ ਲਿਆ ਜਿਵੇਂ ਰਸੋਈ ਚ ਤੁਹਾਡੇ ਜੋ ਪਿਆ ਵੇਸਨ ਪਾ ਲਾਉ ਉਹਦੇ ਚ ਚਮਚ, ਪਹਿਲੇ ਨਾ ਸੁੱਕਾ ਪਾਊਡਰ ਬਣਾ ਕੇ ਰੱਖ ਲੈਂਦੀ ਹਾਂ, ਮੈਂ ਇੱਕ ਡੱਬੀ ਚ ਜਿਵੇਂ ਇੱਕ ਚਮਚ ਚਾਵਲ ਦਾ ਆਟਾ, ਇੱਕ ਚਮਚ ਮਸੂਰ ਦੀ ਦਾਲ ਦਾ ਆਟਾ, ਇੱਕ ਚਮਚ ਵੇਸਨ, ਥੋੜੀ ਜਿਹੀ ਹਲਦੀ ਔਰ ਥੋੜੀ ਜਿਹੀ ਉਹਦੇ ਚ ਕੋਫੀ ਪਾ ਕੇ ਨਾ ਡਿੱਬੀ ਪਾ ਕੇ ਮੈਂ ਰੱਖ ਲੈਂਦੀ ਹਾਂ। ਤੇ ਕਰਦੀ ਕੀ ਆ, ਸਵੇਰੇ ਜਿਵੇਂ ਕੰਮ ਕਰ ਰਹੀ ਹਾਂ, ਕੰਮ ਕਰਦੇ ਸਪੈਸ਼ਲ ਲਗਾਉ ਤੇ ਕਾਲੀ ਪੈਂਦੀ ਆ ਹਾਈ ਉਤਾਰਨਾ- ਉਤਾਰਨਾ ਕੰਮ ਕਰਦੇ ਕਰਦੇ ਫੇਰ ਮੈਂ ਇੱਕ ਚਮਚ ਉਹ ਲੈਂਦੀ ਹਾਂ, ਉਹ ਸਾਰੇ ਪਾਊਡਰ ਵਿੱਚੋਂ ਨਿਕਾਲਣੀ ਇੱਕ ਚਮਚ ਉਹਦੇ ਚ ਥੋੜ੍ਹੀ ਜਿਹੀ ਐਲੋਵਰਾ ਜੈਲ ਪਾਈ, ਥੋੜ੍ਹੀ ਜਿਹੀ ਹਲਦੀ ਪਾ ਲਈ, ਹਲਦੀ ਚ ਉਹਦੇ ਵਿੱਚ ਪਿੱਛ ਪਾ ਲਓ ਤੇ ਦੁੱਧ ਦੀ ਦਹੀਂ ਹੁੰਦੀ ਹੈ, ਨਾ ਵੈਸੇ ਦਹੀਂ ਅੱਛੀ ਹੁੰਦੀ ਹੈ, ਖੱਟੀ ਅਗਰ ਪਈਏ ਸਭ ਤੋਂ ਬੈਟਰ ਹੈ ਦਹੀਂ ਹੁੰਦੀ ਹੈ ਨਾ ਦਹੀਂ ਵਿੱਚ ਪਾ ਕੇ ਉਹਦਾ ਲੇਪ ਬਣਾ ਕੇ ਨਾ ਉਹ ਲਗਾਓ ਫੇਸ ਤੇ ਤੇ ਉਹ ਵੀ ਥੋੜਾ ਸਹੀ ਕਰਦਾ ਟੈਨਿੰਗ ਹਾਂ, ਉਹ ਟੈਨਿੰਗ ਸਹੀ ਕਰਦਾ।
ਉਹ ਵੀ ਬੜੀ ਜਲਦੀ ਫ਼ਰਕ ਪੈਂਂਦਾ ਬੇਸਣ ਲਾਉ। ਵੇਸਣ ਦੇ ਅੰਦਰ ਨਾ ਦਹੀਂ ਤੇ ਕੌਫੀ ਪਾਓ।
ਅੱਛਾ।
ਵੇਸਨ, ਦਹੀਂ ਤੇ ਕੌਫੀ ਪਾਓ। ਉਹ ਦੇ ਹੁੰਦਾ ਨਾ, ਉਹਨੂੰ ਫੇਰ ਉਹਨੂੰ ਮਿਕਸ ਕਰਲੋ। ਜੇ ਤੁਹਾਨੂੰ ਗਾੜੀ ਲੱਗੇ ਤੇ ਥੋੜਾ ਉਹਦੇ ਚ ਤੁਸੀਂ ਕੱਚਾ ਦੁੱਧ ਪਾਲੋ, ਅਗਰ ਤੁਹਾਨੂੰ ਗਾੜਾ ਲੱਗਦਾ ਜਿਆਦਾ।
ਹਾਂ-ਹਾਂ-ਹਾਂ-ਹਾਂ।
ਉਹਨੂੰ ਫੇਰ ਉਹਨੂੰ ਫੇਸ ਮੂੰਹ ਤੇ ਲਗਾ ਕੇ ਨਾ ਉਹ ਸੁੱਕਣ ਦੋ, ਪੈਕ ਹੀ ਹੁੰਦਾ ਉਹ ਫੇਰ। ਪੰਦਰਾਂ ਮਿੰਟ ਲੈਂਦਾ, ਉਸ ਤੋਂ ਬਾਅਦ ਉਹਨੂੰ ਵਾਸ਼ ਕਰਲੋ। ਵਾਸ਼ ਕਰ ਲਉ, ਉਹ ਵੀ ਬਹੁਤ ਜਲਦੀ ਫਰਕ ਪਾਉਂਦਾ ਐ, ਉਹ ਵੀ ਟੈਨਿੰਗ ਹਟਾ
ਪਰ ਉਹ ਗੱਲ ਤੇ ਉਹੀ ਐਨਾ ਧੁੱਪ ਇਚ ਤੇ ਰੋਜ਼ ਨਿਕਲਣਾ ਮੈਂ ਅੱਛਾ ਰੋਜ਼-ਰੋਜ਼ ਕਰਦੇ ਆਲਸ ਆਂਦਾ ਐਨਾ ਜਿਵੇਂ ਮੈਂ ਉਹਦੇ ਚ ਪੜ੍ਹਿਆ ਕਿ ਕੇਲਾ ਜੋ ਹੁੰਦਾ ਐ। ਕੇਲੇ ਨੂੰ ਮੈਸ਼ ਕੀਤਾ ਉਹਦੇ ਚ ਤੁਸੀਂ ਹਲਦੀ ਪਾਈ ਥੋੜ੍ਹੀ ਜਿਹੀ ਤੇ ਉਹਨੂੰ ਵੀ ਅਗਰ ਤੁਸੀਂ ਫੇਸ ਤੇ ਲਗਾਉਂਦੇ ਔਨਾ ਤੇ ਉਹ ਕੇਲਾ ਵੀ ਬਹੁਤ ਅੱਛਾ ਕਰਦਾ ਤੁਆਡੀ ਸਕਿੰਨ ਨੂੰ, ਵੈਸੇ ਮੈਂ ਦੇਖਿਆ ਜਿਵੇਂ ਮੇਰੇ ਤੇ ਕੀ ਹੁੰਦਾ ਕਿ ਬੱਚੇ ਸਾਡੇ ਘਰ ਕੇਲੇ ਖਾਂਦੇ ਨੇ ਨਾਂ, ਮੈਂ ਤੂੰ ਤਾਂ ਛਿੱਲੜ ਲੈ ਲੈਂਦੀ ਹਾਂ ਛਲੜ ਨੂੰ ਨਾ ਮੂੰਹ ਤੇ ਰੱਬ ਕਰ ਲਿਆ ਤੇ ਉਹਨੂੰ ਥੋੜੀ ਦੇਰ ਰੱਖ ਲਿਆ ਉਹ ਆਪਣੇ ਆਪ ਹੀ ਨਾ ਕਾਲਾ ਕੇਲਾ ਹੈ ਤੇ ਕਾਲਾ ਹੋ ਜਾਂਦਾ ਮੂੰਹ ਤੇ ਲੱਗਿਆ ਲੱਗਿਆ। ਫੇਰ ਉਸ ਤੋਂ ਬਾਅਦ ਉਹਨੂੰ ਵਾਸ਼ ਕਰ ਲਿਆ ਮੂੰਹ ਨੂੰ ਉਹਦੇ ਨਾਲ ਵੀ ਫਰਕ ਪੈਂਦਾ, ਬੜਾ ਅਰੇ ਚੀਜ਼ਾਂ ਤੇ ਬੋਤ ਐਨਾ ਕਰਨ ਨੂੰ ਬਸ ਟਾਈਮ ਦੀ ਹੁੰਦੀ ਐ, ਕੈਮੀਕਲ ਵਾਲੀ ਚੀਜ਼ਾਂ ਦਾ ਤੇ ਇਹ ਮੂੰਹ ਤੇ ਲਾਇਆ ਤੇ ਭੱਜ ਗਏ ਹੈ ਨਾ।
ਹਾਂ ਉਹੀ ਨਾ ਬਸ ਉਹੀ ਚੀਜ਼ ਹੁੰਦੀ। ਜ ਬਸ ਫਿਰ ਨ੍ਹੀਂ ਇਹ ਬ ਟਮਾਟਰ ਦੇ ਉ ਤੇ ਨਾ ਕੌਫੀ ਔਰ ਸ਼ੂਗਰ ਪਾ ਕੀ ਤੁਸੀਂ ਉਹਨੂੰ ਵੀ ਸਕ੍ਰੱਬ ਕਰੋ ਵੀ ਟੇਨਿਂਗ ਹਟਾਂਦਾ ਐ।
ਅੱਛਾ ਮੈਂ ਟਰਾਈ ਕਰਾਂਗੀ ਫੇਰ ਮੈਂ ਨੀ ਕੀਤਾ ਕਦੀ ਟਮਾਟਰ ਵਾਲਾ ਨਾ।
ਹਾਂ ਟਮਾਟਰ ਕਿਉਂਕਿ ਟਮਾਟਰ ਵੀ ਅ ਅੱਛਾ ਹੁੰਦਾ ਐ। ਔਰ ਕੌਫੀ ਵੀ ਕੌਫੀ ਤੇ ਆਂਦੀ ਐ, ਟੈਨਿੰਗ ਨਾਲ ਸ਼ੂਗਰ ਦਾ ਨਾ ਤੁਸੀਂ ਉਹਨੂੰ ਸਕਰੱਬ ਕਰੋ ਉਹਦੇ ਨਾਲ ਉਹ ਵੀ ਠੀਕ ਹੋ ਜਾਂਦਾ।
ਅੱਛਾ ਅੱਛਾ ਅੱਛਾ ਅੱਛਾ ਮੇਰਾ ਤੇ ਆਪ ਮੁ ਬੜੀ ਹੋਈ ਦੀ ਐ, ਟੈਨਿੰਗ ਮਨ ਈ ਨੀਂ ਕਰਦਾ ਕੁਛ ਵੀ ਕਰਨ ਦਾ ਕਿਉਂਕਿ
ਕਿਆ ਕਰੋ
ਮੈਂ ਕਦੇ ਨਹੀਂ ਲੈਤੀ ਅੱਛਾ ਮੈਂ ਦੇਖਿਆ ਫੋਨਾਂ ਚ ਲੈਂਦੇ ਹੁੰਦੇ ਨੇ ਲੋਕੀ
ਮੈਂ ਰੋਜ਼ ਲੈਂਦੀ ਆਂ, ਅਹ ਜਿਵੇਂ ਦੁਪਹਿਰ ਟਾਈਮ ਹੋ ਜਾਂਦਾ ਨਾ ਤੋ ਆਈਸ ਵਾਟਰ ਡਿਪ ਲੈਂਦੀ ਆਂ। ਉਸ ਤੋਂ ਬਾਅਦ ਨਾ ਤੁਸੀਂ ਆਈਸ ਨਾ ਆਈ ਆਈਸ ਕਿਊਬ ਅੰਦਰ ਵਾਟਰ ਔਰ ਕੇ ਐਲੋਵਰਾ ਜ਼ੈਲ ਨੂੰ ਮਿਕਸ ਕਰ ਕੇ ਨਾ ਔਰ ਚਾਹੇ ਤੁਸੀਂ ਇਹਦੇ ਅੰਦਰ ਥੋੜਾ ਜਿਹਾ ਰੋਜ਼ ਵਾਟਰ ਵੀ ਪਾਲੋ ਉਹਦਾ ਵਾਟਰ ਬਣਾ ਕੇ ਤੁਸੀਂ ਵੀ ਆਈਸ ਕਿਊਬ ਬਣਾ ਲਓ, ਉਹਨੂੰ ਦਿਨ ਵਿੱਚ ਇੱਕ ਵਾਰ ਆਪਣੇ ਫੇਸ ਤੇ ਅਪਲਾਈ ਕਰ ਲਓ। ਕਿਉਂਕਿ ਅਗਰ ਤੁਸੀਂ ਡਾਇਰੈਕਟ ਆਈ ਸਪਲਾਈ ਕਰੋਗੇ ਤੋ ਐ ਐਕ ਨੇ ਬਣਾ ਦਿੰਦੇ ਕੀ ਹੈ ਮੂੰਹ ਤੇ ਪਰ ਤੁਸੀਂ ਅਗਰ ਉਸਦੇ ਅੰਦਰ ਏਲੋ ਵੀਰੲ ਜੈਲ ਪਾ ਕੇ ਜਾਂ ਰੋਜ਼ ਵਾਟਰ ਪਾ ਕੇ ਨੀਮ ਪਾਕੇ ਕੇ ਨੀਮ ਦਾ ਹੁੰਦਾ ਪੇਸਟ ਉਹਨੂੰ ਕਰਕੇ ਤੁਸੀਂ ਅ ਊ ਆਈਸ ਕਯੂਬ ਲਗਾਓਗੇ ਉਹਵੀ ਇਕਨੇ ਵੀ ਖਤਮ ਕਰਦਾ ਪਲਸ ਸੈਨਜ ਨੂੰ ਥੋੜਾ ਕਮ ਡਾਊਨ ਕਰਦਾ।
ਅੱਜ ਕੱਲ੍ਹ ਮੈਂ ਦੇਖਿਆ ਸੀ। ਏਤੇ ਅਹ ਇੱਕ ਹੁੰਦੀ ਉਹਨੂੰ ਫਰਿਜ ਵਿੱਚ ਰੱਖ ਦੋ ਉਹ ਪੂਰੀ ਗੋਲ ਬਣ ਜਾਂਦਾ ਆਇਸਕਿਊਬ ਵਕਣ ਮ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਉਹਨੂੰ ਕਿ ਬੋਲਦੇ ਨੇ। ਤੇ ਉਹ ਫੇਸ ਤੇ ਲਗਾਦੇ ਹੁੰਦੇ ਨੇ ਲੋਕ ਉਹਦੇ ਚ ਖੀਰਾ ਹਾਂ ਉਹਦੇ ਚ ਖੀਰਾ-ਖੂਰਾ ਪਾ ਲੈਦੇ ਨੇ ਲੋਕ ਪਹਿਲੇ ਹੀ ਨਾ ਕਿ ਖੀਰਾ ਪਾ ਕੇ ਲਗਾਉਂਦੇ ਨੇ, ਹੂੰ ਉਹ ਤੇ ਹੈ।
ਸੇਗ ਨੂੰ ਵਾਟਰ ਵਿੱਚ ਅਹ ਦਸ ਮਿੰਟ ਡੀਪ ਕਰਕੇ ਕੇ ਫੇਰ ਉਹ ਟਾਈਪ ਹੋ ਜਾਏਗੀ ਉਹ ਲਾਲੋ।
ਉਹ ਮੈਂ ਬਣਾਈ ਸੀ ਜੇ ਮੈਂ ਪਤਾ ਕੀ ਕੀਤਾ ਉਹਨੂੰ ਉਬਾਲਿਆ ਸੀ ਉਬਾਲ ਕੇ ਪੂਰੀ ਜੈਲ ਬਣ ਗਈ ਸੀ ਫੇਿਰ ਜਿਵੇਂ ਨਾ ਦੋ- ਤਿੰਨ ਦਿਨ ਮੈਂ ਫਰਿਜ ਵਿੱਚ ਰੱਖਦੀ ਉਹ ਜਿਵੇਂ ਸੁੱਕ ਤੇ ਉਸ ਸੁੱਕ ਗਈ ਸਾਰੀ ਬਈ ਹੈ ਤੇ ਪੂਰੀ ਬੜੀ ਉਹ ਜੈਲ ਬਣਨੀ ਸੀ ਅੱਛੀ ਬਣਨੀ ਸੀ, ਜੈਲ ਇੱਕ ਦੋ-ਦਿਨ ਤੇ ਮੈਂ ਲਗਾਈ ਉਹ ਫੇਸ ਤੇ ਨਾ ਖਿੱਚ ਵੀ ਪੈ ਰਹੀ ਸੀ। ਕਹਿੰਦੇ ਨੇ, ਅੱਛੀ ਹੁੰਦੀ ਹੈ ਤੇ ਹਾਂ। ਤੇ ਮੈਂ ਵੀ ਉਹ ਬਣਾਏ ਸੀ।
ਫਲੈਕਸ ਸੀਟ ਨੂੰ ਤਾਂ ਤੁਸੀਂ ਵਾਲਾ ਵੀ ਲਾ ਸਕਦੇ ਹੋ।
ਹਾਂ, ਉਹਦੀ ਜੈਲ ਨੂੰ ਹੀ ਨਹੀਂ ਉਹ ਵਾਲਾਂ ਤੇ ਲਗਾਉਣਾ ਸੀ ਸਕਿੰਨ ਦੀ ਉਹ ਵਾਲਾਂ ਦੀ ਮੈਂ ਕੀ ਕੀਤਾ ਸੀ ਅਹ ਆਂਵਲਾ, ਰੀਠਾ, ਸ਼ਿਕਕਾਈ ਠੀਕ ਹੈ, ਪਾਣੀ ਚ ਰਾਤੀ ਭਿਓ ਤੇ ਸੀ ਮੈਂ। ਤੇ ਫੇਰ ਉਹਦੇ ਬੀਜ ਨਿ ਕਲ ਲਿੱਤੇ ਠੀਕ ਹੈ ਰੀ ਏਹਦੇ ਬੀਜ ਹੁਦੇ ਨੇ ਬੀਜ ਨਿਕਾਲ ਦਿੱਤੇ ਫੇਿਰ ਇਹਨੂੰ ਨਾ ਪਾਣੀ ਚ ਪਾ ਇਹਨੂੰ ਅਹ ਪਾਣੀ ਲਿੱਤਾ। ਜਿਵੇਂ ਮਿਲਿਆ ਉਹਦੇ ਚ ਫਲੈਕਸੀਡ ਪਾਲੇ, ਐਲੋਵਰਾ ਜੈਲ ਪਾ ਲਈ, ਜਿਹੜੇ ਘਰ ਦੇ ਐਲੋਵਰਾ ਹੁੰਦੇ ਨੇ ਉਹੀ ਕੱਟ ਮੈਂ ਪਾ ਲਿਆ, ਬੜਾ ਅੱਛਾ ਸ਼ੈਂਪੂ ਬਣ ਜਾਂਦਾ ਸਾਡਾ ਹਾਂ ਮੈਂ ਉਹ ਵੀ ਲੈਕੇ ਆਈ ਸੀ ਰੋਜ਼ ਮੈਰੀ ਦੇ ਲੀਫ ਮਿਲਦੇ ਨੇ ਨਾ ਮਾਰਕੀਟ ਵਿੱਚੋਂ ਉਹ ਗੱਲੇ ਛਾਪ
ਹਾਂ-ਹਾਂ।
ਜੋ ਇਹ ਸੀ ਅਹ ਇਹ ਕਿਉਬ ਸੀ, ਉਹਨੂੰ ਕੀ ਬੋਲਦੇ ਨੇ ਇੱਕ
ਪਹਿਲੇ ਤੁਸੀਂ ਉਹ ਵੀ ਤੇ ਬਣਾਣੇ ਸ਼ੁਰੂ ਕੀਤੇ ਸੀ ਸੋਫ ਸੋਪ ਬਣਾਉਣੇ ਸ਼ੁਰੂ ਕੀਤੀ ਸੀ ਤੁਸੀਂ ਪਹਿਲੇ
ਮਿਲਦਾ ਮੇਰੇ ਕੋਲ ਸੋਪ ਦਾ ਬੇਸ ਅਜੇ ਵੀ ਪਿਆ ਮੈਂ ਨਾ ਓਨਲਾਈਨ ਹੀ ਮੰਗਵਾਆ ਸੀ, ਹਾਂ ਤੁਸੀਂ ਮੈਂਨੂੰ ਯਾਦ ਕਰਾਈਆ ਮੈਂ ਸੋਪ ਬਣਾਵਾਂਗੀ ਅੱਜ ਟੈਨਿੰਗ ਵਾਸਤੇ ਇਹੀ ਮੈਂ ਸੋਪ ਵਿਚ ਵੀ ਇਹ ਕੁੱਛ ਪਾਇਆ ਸੀ ਕਿ ਅਹ ਕੀ- ਕੀ ਪਾਇਆ ਸੀ ਕੋਫੀ ਪਾਈ ਸੀ ਤੇ ਆਹ ਮੈਂ ਤੇ ਭੁੱਲ ਵੀ ਗਈ ਆ, ਤੁਸੀਂ ਮੈਨੂੰ ਯਾਦ ਕਰਾਇਆ ਅੱਜ ਮੈਂ ਬਨਾਵਾਂਗੀ ਸੋ ਕੌਫੀ, ਹਲਦੀ, ਚਾਵਲ ਦਾ ਆਟਾ, ਇਹ ਸਾਰਾ ਕੁਛ ਸੋਪ ਦੇ ਬੇਸ ਵਿਚ ਮੈਲਟ ਕਰਕੇ ਨਾ ਉਹਦੇ ਚ ਪਾਇਆ ਸੀ ਤੇ ਮੇਰੇ ਕੋਲ ਸੋਪ ਦੇ ਬਣਾਉਣ ਵਾਲੇ ਵੀ ਸੀ ਮੋਲਡ ਤੇ
ਹਾਂ, ਤੁਸੀਂ ਲਿਤੇ ਸੀ ਤੁਸੀਂ ਫਲਾਵਰ ਵਾਲਾ ਮੋਲਡ ਲਿੱਤਾ ਸੀ, ਸਰਕਲ ਦਾ ਮੋਲਡ ਸੀ। ਹੋ ਹਾਂ ਮ ਮੈਨੂੰ ਪਤਾ ਤੁਹਾਡੇ ਕੋਲ ਹੈਗਾ।
ਅੱਛਾ ਉਹਦੇ ਚ ਪਾਵਾਂਗੀ ਫਲੈਕਸੀਡ, ਤੁਸੀ ਕਹਿ ਰਹੇ ਹੋ ਨਾ ਜੋ ਉਹਦੇ ਚ ਪਾਵਾਂਗੀ ਤੇ ਉਹ ਵਾਲੇ ਸੋਪ ਬਣਾਵਾਂਗੀ, ਮੈਂ ਹ ਮੈਂ ਉਹੀ ਟਨਿੰਗ ਫਿਰ ਇਹ ਵਧੀਆ ਸੋਪ ਬਣਾ ਲੈ ਕਿਉਂਕਿ ਮ ਧੋਣਾ ਹੀ ਆ, ਬੰਦੇ ਨੇ ਇੱਕ ਵਾਰੀ ਮਸੂਰ ਦਾਲ ਪਾਲਾਂਗੇ, ਉਹਦੇ ਚ ਹੀ ਪਾਵਾਂਗੇ। ਚਲੋ ਕੋਈ ਨੀ
ਹਾਂ ਮੈਨੂੰ ਵੀ ਭੇਜ ਦੇਣਾ ਇੱਕ ਸੋਪ -
ਬਸ ਹਾਂ ਮੈਂ ਇਹ ਹੀ ਪੁੱਛ ਰਿਹੀ ਸੀ। ਕ ਚੱਲ ਟੈਨਿੰਗ ਦਾ ਹੀ ਪੁੱਛਾਂ ਕੋਈ ਪਤਾ ਲੱਗਦਾ ਤੁਸੀਂ ਕੀ ਕਰ ਰਹੇ ਹੋ ਕੋਈ ਟੈਨਿੰਗ ਦਾ ਅੱਜ ਕੱਲ ਸਭ ਨੂੰ ਪਰੇਸ਼ਾਨੀ ਟੈਨਿੰਗ ਦੀ ਹੋ ਗਈ ਆ, ਨਾ ਗਰਮੀ ਆ ਗਈ ਹੈ ਹ ਕੱਪੜੇ ਵੀ ਮੈਂ ਤਾਂ ਪੂਰੀ ਬਾਜੂ ਦੇ ਪਾਉਂਦੀ ਪਿਆ ਬਾਹਰ ਜਾਣ ਲਗਿਆ। ਹਮ ਗਰਮੀ ਆਪਣੀ ਜਗ੍ਹਾ ਤੇ ਆ, ਉਹੀ ਨਾ ਪਤਲੇ -ਪਤਲੇ ਕੱਪੜੇ ਹਾਂ- ਹਾਂ, ਉਹ ਤੇ ਹੈ।
ਹੁਣ ਤੇ ਕੁਛ ਪੈਂਦਾ ਵੀ ਨੀ, ਨਾ ਜੀਨਸ ਨਾ ਸ਼ਰਟ ਕੁਛ ਨੀ ਪੈਂਦੀ ਹੁਣ ਘੀਸੀ- ਪੀਟੀ ਟੀ -ਸ਼ਰਟ ਔਰ ਕੈਪਰੀ ਪਾ ਲੋ।
ਨਾ ਨੀਬੜੀਆ ਅੰਦਰ ਬੈ ਵੀ ਗਰਮੀ ਲੱਗਦੀ ਹੈ, ਪੱਖੇ ਥੱਲੇ ਵੀ ਇੰਨੀ ਗਰਮ ਹਵਾ ਆ ਰਹੀ ਹੈ ਬਸ ਹੁਣ ਇਹ, ਤਿੰਨ -ਚਾਰ ਮਹੀਨੇ ਐਵੇਂ ਚੱਲਣੇ ਆ ਮਈ- ਜੂਨ ਦਾ ਮਹੀਨਾ ਤੇ ਹੁੰਦਾ ਵੀ ਬਹੁਤ ਗਰਮੀ ਦਾ। ਬਸ ਆਪਣੇ ਆਪ ਨੂੰ ਬਚਾ ਸਕਦੇ ਹੋ, ਬਚਾ ਲਓ, ਹਾਂ। ਹਾਂ ਚਲੋ ਕੋਈ ਨੀ ਕਰਾਂਗੇ ਟਰਾਈ ਕੁਛ ਟੈਨਿੰਗ ਦਾ
ਹਾਂ, ਬਿਲਕੁਲ ਕਿਉਂਕਿ ਬਹੁਤ ਜ਼ਿਆਦਾ ਸਕਿਨ ਖਰਾਬ ਹੋ ਆ, ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ, ਓਕੇ ਓਕੇ ਬਾਏ ਬਾਏ।